ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ। ਸਤਿ ਸ਼੍ਰੀ ਕਾਲ ਜੀ, ਹੋਰ ਦੱਸੋ ਕੀ ਹਾਲ ਚਾਲ?
ਸਭ ਠੀਕ ਹੈ, ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ, ਹੋਰ ਕੀ ਚੱਲ ਰਿਹਾ ਅੱਜ-ਕੱਲ?
ਬਸ ਕੁਛ ਨਹੀਂ ਅੱਜ ਕੱਲ੍ਹ ਪ੍ਰਦੂਸ਼ਣ ਕਿੰਨਾ ਹੋਈ ਜਾਂਦਾ ਹੈ, ਗਰ ਗਰਮੀ ਵੀ ਬਹੁਤ ਹੋ ਰਹੀ ਹੈ ਜਿਹਦੇ ਕਰਕੇ ਪ੍ਰਦੂਸ਼ਣ
ਬਿਲਕੁਲ ਜੀ ਬਿਲਕੁਲ। ਬਿਲਕੁਲ ਪ੍ਰਦੂਸ਼ਣ ਤਾਂ ਨਾ ਹਦੋਂ ਵੱਧ ਕੇ ਬਣਿਆ ਪਿਆ।
ਹਾਂਜੀ ਪ੍ਰਦੂਸ਼ਣ ਤੁਹਾਨੂੰ ਪਤਾ ਹੀ ਹੈ। ਇੱਕ ਹੁਣ ਅੱਜ ਦੇ ਟਾਈਮ ਤੁਸੀਂ ਦੇਖਿਆ ਜਾਵੇ ਨਾ ਤਾਂ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਠੀਕ। ਬਹੁਤ ਹੀ ਵੱਡਾ ਬਹੁਤ ਹਾਂਜੀ ਬਹੁਤ ਹੀ ਵੱਡਾ ਨਾ ਇੱਕ ਤਰ੍ਹਾਂ ਦਾ ਐਵੇਂ ਲੱਗੋ ਕਿ ਰੋਗ ਦਾ ਆਪਾਂ ਉਹਨੂੰ ਨਾ ਦੇ ਸਕ ਲਗਦੀਆਂ ਨਾ ਪੋਲਿਊਸ਼ਨ ਉਹਨਾਂ ਨੂੰ ਪ੍ਰਦੂਸ਼ਣ ਨੂੰ ਤਾਂ
ਬਚਾਈ ਵੇ ਉਹਨਾਂ ਨੂੰ ਬਚਾਣਾ ਆਪਾਂ ਨੂੰ ਇਹਨਾਂ ਤੋਂ ਬਚਾਨਾ ਚਾਹੀਦਾ, ਜਿੰਨਾ ਘੱਟ ਹੋ ਸਕੇ ਪ੍ਰਦੂਸ਼ਣ ਨੂੰ ਮਤਲਬ ਘੱਟ ਤੁਸੀਂ ਘਰੋ ਜਿੰਨਾ ਕੋਸ਼ਿਸ਼ ਹੋ ਸਕੇ ਹੁਣ ਲੈ ਲਓ ਤੁਸੀਂ ਦੀ ਹਵਾ ਲੈਲੋ, ਪਾਣੀ ਲੈਲੋ ਧਰਤੀ ਤੇ ਜਿੰਨੀ ਵੀ ਗੰਦ ਜਿੰਨੇ ਵੀ ਮਤਲਬ ਹੈਗੇ ਇਹਨਾਂ ਚੀਜ਼ਾਂ ਨਾਲ ਤੁਸੀਂ ਪ੍ਰਦੂਸ਼ਣ ਵੱਧਦਾ ਹੀ ਜਾਂਦਾ ਦਿਨ ਬ ਦਿਨ। ਇਹਨਾਂ ਵਾਹਨਾਂ ਕਰਕੇ ਜਿਹੜੇ ਵਾਹਨ ਹੈ ਵਾਹਨ ਚੱਲ ਰਿਹਾ ਹਰ ਘਰ ਦੇ ਵਿੱਚ ਅਗਰ ਚਾਰ ਜੀ ਏ ਤੇ ਚਾਰਾਂ ਕੋਲ ਅਧੇ ਅਧੇ ਵਹੀਕਲ ਹੈ। ਠੀਕ ਹੈ, ਫੈਕਟਰੀਆਂ ਨੇ। ਫੈਕਟਰੀਆਂ ਤੋਂ ਬਾਹਰ ਨਿਕਲਦੇ ਆਂ ਤੇ ਧੂੰਆ ਇੰਨਾ ਆਔਦਾ ਕਿ ਸੋਚੋ ਨਾ ਤੁਸੀਂ। ਪ੍ਰਦੂਸ਼ਣ ਵੱਧਦਾ ਜਾਂਦਾ ਆਪਾਂ ਪ੍ਰਦੂਸ਼ਿਤ ਹੋ ਈ ਜਾਂਨੇ ਆ ਤੇ ਉਨਾਂ ਨਾਲ ਆਪਣੀ ਬਿਮਾਰੀਆਂ ਵੀ ਵ
ਹਾਂਜੀ ਪ੍ਰਦੂਸ਼ਣ ਤਾਂ ਦੇਖੋ ਜੀ ਆਪਾਂ ਹੁਣ ਘਰੋਂ ਨਿਕਲ ਜੀਏ ਆਪਾਂ ਮੂੰਹ ਬੰਨੇ ਬਿਨਾਂ ਨੀ ਆਪਾਂ ਕੋਈ ਆਪਦਾ ਅ ਸਕੂਟਰ ਕੋਈ ਸਕੂ ਸਕੂਟੀਆਂ ਤੇ ਕੁੱਛ ਚਲਾ ਸਕਦੇ ਕਿਉਂਕਿ ਜੀ ਧੂੰਆਂ ਈ ਇੰਨਾ ਬੋਹਤ ਈ ਤੂੰਐ ਤੇ ਕੀ ਅੱਖਾਂ ਨੂੰ ਪੈਂਦਾ ਸਾਣ ਬੰਦ ਹੋ ਜਾਂਦੇ ਐ ਤੇ ਬੰਦਾ ਫੇਰ ਦੇਖੋ ਪ੍ਰਦੂਸ਼ਣ ਨਾਲ ਰੋਗ ਫੇਰ ਕਦੇ ਫੇਫੜਿਆਂ ਦਾ ਰੋਕ ਕਦੇ ਸਾਹ ਦੀ ਦਿੱਕਤ
ਸਾਹ ਦੀ ਬਿਮਾਰੀਆਂ ਫੈਲੀ ਜਾਂਦੀ ਅਸਥਮਾ ਇੰਨਾ ਜਾਦਾ ਹੋ ਚੁੱਕਿਆ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਨਿਕਲੀ ਜਾਂਦੀ ਐ ਕੋਈ ਕਿਸਤੇ ਕੋਈ ਇੰਦਾ ਇਲਾਜ ਹੈਗਾ ਪਰ ਪਰਮਾਨੈਂਟ ਇਲਾਜ ਕਿਸੇ ਦੇ ਕੋਲ ਨੀ ਹੈਗਾ ਹੁਣ ਤਾਂ ਏਹੀ ਕੈ ਲੌ ਕਿ ਰੁੱਖਾਂ ਦੀ ਰੁੱਖਾਂ ਦੀ ਕਟਾਈ ਕਰਦੇ ਪਏ ਐ ਓਨਾ ਨਾਲ ਵੀ ਪ੍ਰਦੂਸ਼ਣ ਵੱਧਦਾ ਕਿਉਂਕਿ ਵਾਤਾਵਰਨ ਸਾਰਾ ਆਪਣਾ
ਖ਼ਰਾਬ ਹੋ ਜਾਂਦਾ ਬਿਲਕੁਲ ਸਈ ਗੱਲ ਐ ਤੁਹਾਡੀ ਜੀ ਦੇਖੋ ਪ੍ਰਦੂਸ਼ਣ ਕਿਹੜਾ ਇੱ ਕ ਤਰ੍ਹਾਂ ਦਾ ਜੀ ਪ੍ਰਦੂਸ਼ਣ ਕਿੰਨੇ ਤਰ੍ਹਾਂ ਦਾ ਦੇਖੋ ਜੀ ਹਵਾ ਵੀ ਪ੍ਰਦੂਸ਼ਿਤ, ਪਾਣੀ ਵੀ ਪ੍ਰਦੂਸ਼ਿਤ ਫਿਰ ਵੇਖੋ ਧਵਨੀ ਪ੍ਰਦੂਸ਼ਣ ਹੋਰ ਹੋਣ ਲੱਗ ਗਿਆ ਆਹ ਲੋਕੀ ਰਾਤ ਨੂੰ ਡੀਜੇ ਚਲਾ ਲੈਂਦੇ ਐ ਹੈ ਤੇ ਉੱਚੀਆਂ-ਉੱਚੀਆਂ ਅਵਾਜ਼ਾਂ ਨੇ ਤੇ ਓ ਕੰਨ ਖ਼ਰਾਬ ਹੁੰਦੇ ਐ ਜਿੰਦੇ ਨਾਲ ਧਵਨੀ ਪ੍ਰਦੂਸ਼ਣ ਵੱਧ ਜਾਂਦਾ।
ਸਈ ਗੱਲ ਹੈ ਬਿਲਕੁੱਲ ਸਈ ਗੱਲ ਐ ਏਨਾਂ ਨਾਲ ਬਿਮਾਰੀਆਂ ਈ ਫੈਲ ਰੀਐ ਹੁਣ ਕਿਸੇ ਨੂੰ ਕੋਈ ਆਪ ਆਪਾਂ ਕੀ ਕਰ ਸਕਦੇ ਆ ਦੇਖੋ ਜੇੜਾ ਮਨੁੱਖੀ ਸਰੀਰ ਐ ਉਂਦੇ ਉਂਦੇ ਵਿੱਚ ਅਗਰ ਪ੍ਰਦੂਸ਼ਣ ਜਾਏਗਾ ਤੇ ਓ ਦਿਨ ਬ ਦਿਨ ਹਾਨੀਕਾਰਕ ਹੂੰਦਾ ਜਾਏਗਾ ਹੁਣ ਫੈਕਟਰੀਆਂ ਈ ਲੈ ਲੌ ਫੈਕਟਰੀਆਂ ਚ ਕਿੰਨੇ-ਕਿੰਨੇ ਤਰ੍ਹਾਂ ਦੇ ਮਤਲਬ ਕਿੰਨੀਆਂ ਚੀਜ਼ਾਂ ਬਣਦੀਆਂ ਨੇ ਜਿਨਾਂ ਕਰਕੇ ਪ੍ਰਦੂਸ਼ਣ ਫੈਲੀ ਜਾਂਦਾ ਖੇਤੀਬਾੜੀ ਲਓ ਖੇਤੀਬਾੜੀ ਤੁਸੀਂ ਦੇਖਿਆ ਖੇਤੀਬਾੜੀ ਚ ਕਿੰਨਾ ਝੋਨਾ ਸਾੜਦੇ ਜਦੋਂ ਕਿੰਨਾ-ਕਿੰਨਾ ਪ੍ਰਦੂਸ਼ਣ ਹੁੰਦਾ ਪਰਾਲੀ ਸਾਡਦੇ ਆ ਓਦੋਂ ਕਿੰਨਾ ਬੁਰਾ ਹਾਲ ਹੁੰਦਾ ਤੁਹਾਨੂੰ ਪਤਾ ਸਾਨੂੰ ਤਾਂ ਹੀ ਕੈਦੇ ਆਪਾਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਜੀਂਦੇ ਨਾਲ ਤੁਸੀਂ ਏਨਾਂ ਚੀਜ਼ਾਂ ਨੂੰ ਬਚਾਓ ਕਰਦੇ ਵਿਚ ਏਨੇ ਵਾਹਨ ਐ ਉਨਾਂ ਨੂੰ ਤੁਸੀਂ ਅਦੇ ਘੱਟ ਕਰਦੋ ਜਿੰਨਾ ਹੋ ਸਕੇ ਤੁਸੀਂ ਜਿੰਨੇ ਜਿੱਥੇ ਚਾਰ ਜੇ ਤੁਸੀਂ ਚਾਰ ਜਾਣੇ ਓ ਤਾਂ ਚਾਰੇ ਜੀ ਵੱਖਰੇ-ਵੱਖਰੇ ਦੀ ਬਜਾਏ ਤੁਸੀਂ ਇੱਕ ਤੇ ਇੱਕਨ ਜਾਓ ਨਾਲੇ ਪੈਟਰੋਲ ਨਾਲੇ ਕੈ ਲੌ ਪੈਟਰੋਲ ਡੀਜ਼ਲ ਦੀ ਵੀ ਬੱਚਤ ਠੀਕ ਐ ਤੁਹਾਡੇ ਪੈਸੇ ਵੀ ਤੁਹਾਡੇ ਬੱਚਤ ਬਚ ਬਚਦੇ ਰੈਣਗੇ ਤੁਸੀਂ ਇੱਕ ਚ ਕਿਉਂ ਨੀ ਜਾਂਦੇ ਓ ਵੀ ਜ਼ਰੂਰੀ ਐ ਬੋਤ
ਓਹੀ ਐ ਨਾ ਜੀ ਦੇਖੋ ਜਿੰਨੇ ਜੀ ਓਨੇ ਜਿੰਨੇ ਜੀਅ ਆ ਓਨੇ ਓਹ ਵਾਹਨ ਚਲਾਉਂਦੇ ਐ ਦੇਖੋ ਜੇ ਕੋਈ ਚਾਰ ਜੀ ਐ ਤੇ ਚਾਰ ਓ ਚਲਾਈ ਜਾਂਦੇ ਫਿਰ ਓਨਾਂ ਤੇ ਪੈਟਰੋਲਾਂ ਨਾਲ ਧੂੰਆਂ ਤੇ ਅਕਸਰ ਓਨਾ ਚੋਂ ਨਿਕਲਣਾ ਈ ਐ ਵੀਕਲਾਂ ਚੋਂ ਧੂੰਆਂ ਨੀ ਨਿਕਲਾ ਤਾਂ ਹਵਾ ਪ੍ਰਦੂਸ਼ਿਤ ਐ ਹਵਾ ਪ੍ਰਦੂਸ਼ਿਤ ਤੇ ਲੋਕਾਂ ਦੇ ਰੋਗ ਵੱਧ ਗੇ ਫਿਰ ਦੇਖੋ ਜੀ ਭਾ ਫੈਕਟਰੀਆਂ ਚ ਨਿਕਲਿਆ ਹੋਇਆ ਗੰਦ ਓ ਨੇਰਾਂ ਦੇ ਵਿੱਚ ਟੋ ਅ ਓਨਾਂ ਦਾ ਪਾਣੀ ਮਿਲਾ ਦਿੰਦੇ ਆ ਫਿਰ ਪੀਣ ਆਲਾ ਪਾਣੀ ਵੀ ਖ਼ਰਾਬ ਹੋਇਆ ਪਿਆ।
ਗੰਦਾ।
ਦੇਖੋ ਜੀ ਖ ਪਾਣੀ ਖ਼ਰਾਬ ਹੋਇਆ ਤਾਂ ਈ ਆਪਾਂ ਘਰਾਂ ਚ ਫਿਲਟਰ ਲਵਾਏ ਨੇ
ਸਈ ਗੱਲ ਐ ਸਈ ਗੱਲ ਨਾ ਸਾਹ ਓਹੀ ਕੈਂਦੀ ਤਾਂਹੀ ਕੈਂਦੀ ਸਾਹ ਲੈਣਾ ਵੀ ਸੌਖਾ ਨੀ ਤੇ ਕੀ ਕੈਂਦੇ ਐ ਪਾਣੀ ਪੀਣਾ ਵੀ ਔਖਾ ਹੋ ਗਿਆ ਉਹਦੇ ਚ ਵੀ ਬਿਮਾਰੀਆਂ ਬਣਦੀ ਜਾਂਦੀਆਂ ਨੇ, ਲੋਕੀ ਫਿਲਟਰ ਵੀ ਲਗਾ ਲਓ। ਤਾਂ ਵੀ ਤੁਹਾਨੂੰ ਤੁਸੀਂ ਕਹਿੰਦੇ ਕੀ ਤੁਹਾਨੂੰ ਕੀ ਲੱਗਦਾ ਭਾਈ ਉਹ ਨਹੀਂ ਪਾਣੀ ਬਾਲ ਕੇ ਕਹਿੰਦੇ ਆ ਬਾਲ ਕੇ, ਆਪਾਂ ਕਿੱਥੋਂ ਤੱਕ ਬਚਾਲਾਂਗੇ ਆਪਣੇ ਆਪ ਨੂੰ,
ਉਹੀ ਹੈ ਨਾ ਜੀ ਹੁਣ ਤਾਂ ਦੇਖੋ ਸਕੂਲ ਚ ਅਧਿਆਪਕ ਬੱਚਿਆਂ ਨੂੰ ਸਕੂਲ ਸਿਖਾਦੇ ਹੈ ਹਰ ਇੱਕ ਵਿਧੀ ਸਿਖਾਉਂਦੇ ਹੈ ਕਿ ਆਪਾਂ ਦੇ ਆਲੇ ਦੁਆਲੇ ਦਾ। ਪ੍ਰਦੂਸ਼ਿਤ ਜਿਹੜਾ ਵਾਤਾਵਰਨ ਹੈ ਉਹਨੂੰ ਕਿਵੇਂ ਸਹੀ ਕਰੀਏ ਕਿਵੇਂ? ਬੱਚਿਆਂ ਨੂੰ ਉਹ ਮਤਲਬ ਗ ਸਿਖਾਈਆਂ ਜਾਂਦੀਆਂ ਕਿ ਆਪਾਂ ਉਹਨਾਂ ਨੂੰ ਘਟਾਈਏ, ਆਪਾਂ ਨਵੇਂ ਰੁੱਖ ਲਾਈਏ ਆਪਾਂ ਧਵਨੀ ਘੱਟ ਜਿਵੇਂ ਸਾਊਂ ਉਹਨੂੰ ਘੱਟ ਕਰੀਏ ਪਾਣੀ ਸਾਫ ਸੁਥਰਾ ਵਰਤੀਏ ਬਿਲਕੁਲ, ਬਿਲਕੁਲ ਸਹੀ ਗੱਲ ਐ।
ਸਹੀ ਗੱਲ ਹੈ ਹੁਣ ਤੁਸੀਂ ਕਹਿ ਲਓ ਪਲਾਸਟਿਕ ਦੀਆਂ ਚੀਜ਼ਾਂ ਉਹ ਵੀ ਦੇਖ। ਪਲਾਸਟਿਕ ਚੀਜ਼ਾਂ ਆਪਣੇ ਕਿੰਨਾ ਇਹ ਪਿੱਛੋਂ ਕਿੰਨਾ ਬਹਿਣ ਲੱਗ ਗਿਆ ਸੀ। ਕਿ ਪਲਾਸਟਿਕ ਦੀ ਚੀਜ਼ਾਂ ਨੀ ਵਰਤੀਆਂ ਨਾ ਪਲਾਸਟਿਕ ਦੀਆਂ ਥੈਲੀਆਂ ਵਰਤਣ ਦਿੰਦੇ ਸੀ। ਉਹ ਕਹਿੰਦੇ ਸੀ ਘਰੇ ਬਣਾ ਕੇ ਜਿਹੜੀ ਘ ਕੱਪੜਾ ਪਿਆ ਫਾਲਤੂ ਜਾਂ, ਕੱਪੜੇ ਪੁਰਾਣੇ ਹੋ ਜਾਂਦੇ ਉਹਨਾਂ ਦੇ ਬੈਗ ਬਣਾ ਲਓ। ਉਹਨਾਂ ਦਾ ਉੱਥੋਂ ਲੈ ਕੇ ਸੀ ਬਿਲਕੁਲ ਉਹਨਾਂ ਦਾ ਸਬਜ਼ੀ ਬਣਾਓ ਉਹ ਦੀ ਸਬਜ਼ੀ ਜੋ ਵੀ ਆਪਦਾ ਘਰ ਦਾ ਰਾਸ਼ਨ ਲਿਆਓ ਠੀਕ ਹੈ ਇੱਥੋਂ ਘ- ਤੁਹਾਡੀ ਬੱਚਤ ਹੈ ਪਲਾਸਟਿਕ ਜਿੰਨਾ ਘੱਟ ਹੋਏਗਾ ਔਨੀ ਤੁਹਾਡੀ ਬੱਚਤ ਹੈ। ਆਪਾਂ ਕਿਸੇ ਹੁਣ ਕੋਈ ਪ੍ਰੋਗਰਾਮ ਕਰਦੇ ਹਾਂ। ਤੁਸੀਂ ਦੇਖਦੇ ਹੋ ਲੋਕੀ ਕੀ ਕਰਦੇ ਨੇ ਪਲਾਸਟਿਕ ਕਿੰਨਾ ਖਿਲਾਰਦੇ ਨੇ ਕਿਉਂਕਿ ਪਲਾਸਟਿਕ ਚ ਦਿੰਦੇ ਨੇ ਹਰ ਕੋਈ ਕੋਈ ਵੀ ਚੀਜ਼ ਕੋ ਕੋ ਲੰਗਰ ਲਗਾ ਰੱਖਿਆ ਉਹ ਹਾਂ। ਉਹ ਚਾਹੇ ਉਹ ਆਲੇ ਦੁਆਲਾ ਸਾਰਾ ਖ਼ਰਾਬ ਕਰਦੇ ਆਪਣਾ ਵਾਤਾਵਰਣ ਖਰਾਬ ਹੁੰਦਾ। ਤੇ ਆਪਣਾ ਦੇਸ਼ ਦਾ ਵਿਕਾਸ ਹੋਣਾ ਬੰਦ ਹੋ ਜਾਂਦਾ ਕਿਉਂਕਿ ਦਿਨ ਬ ਦਿਨ ਜਦੋਂ ਇੰਨਾ ਕੁਛ ਹੋ ਰਿਹਾ। ਤੇ ਆਪਾਂ ਆਪਾਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਹੈ ਜਿੰਨਾ ਹੋ ਸਕੇ, ਇਹ ਸਾਰੀ ਬਾਤ ਹੈ ਕੌਣਸ,
ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਅਸੀਂ ਤਾਂ ਆਪ ਜਿਵੇਂ ਸਾਡੇ ਬੱਚੇ ਸਕੂਲੋਂ ਨਾ, ਜਿਵੇਂ ਉਹਨਾਂ ਦੇ ਅਧਿਆਪਕ ਸਿਖਾਦੇ ਨੇ ਗਤੀ ਵਿਧੀਆਂ ਸਾਡੇ ਜਿਵੇਂ ਉਹ ਬੱਚੇ, ਫੇਰ ਘਰੇ ਆ ਕੇ ਸਾਨੂੰ ਮਾਪਿਆਂ ਨੂੰ ਵੀ ਦੱਸਦੇ ਨੇ ਕਿ ਮੰਮਾ ਆਪਾਂ ਮਤਲਬ? ਜ਼ਿਆਦਾ ਨਹੀਂ ਹੁਣ ਅਸੀਂ ਬੱਚਿਆਂ ਨੂੰ ਸਾਇਕਲਾਂ ਦਿੱਤੀਆਂ ਜੀ ਅਸੀਂ ਕੋਈ ਉਹਨਾਂ ਨੂੰ ਵੀਹੀਕਲ ਨੀ ਦਿੰਦੇ। ਪੈਟਰੋਲਾਂ ਵਾਲੇ ਸਾਈਕਲਾਂ ਤੇ ਜਾਓ ਨਾਲੇ ਤਾਂ ਸਰੀਰ ਫਿੱਟ ਨਾਲੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਜੀ।
ਮੈਂ ਕਹਿੰਦੀ ਆ ਇਸ ਤੋਂ ਵੱਡੀ ਕਸਰਤ ਨਾਲੇ ਤੁਹਾਡੇ ਸਰੀਰ ਦੀ ਕਸਰਤ, ਹੋ ਰਹੀ ਹੈ ਨਾਲੇ ਤੁਸੀਂ ਪ੍ਰਦੂਸ਼ਣ ਤੋਂ ਬਚ ਰਹੇ ਹੋ ਠੀਕ ਹੈ ਨਾਲੇ ਆਪਾਂ, ਤੇ ਦੋਸਤਾਂ ਨੂੰ ਵੀ ਦੱਸੋ ਉਹਨਾਂ ਨੂੰ ਕਿ ਤੁਸੀਂ ਸਕੂਟਰੀ ਘਰੇ ਰੱਖੋ? ਚਲੋ ਮੇਰੇ ਨਾਲ ਚੱਲੋ ਏਦਾਂ ਤਾਂ ਹੀ ਆਪਾਂ ਸਾਫ਼ ਸੁ ਰਾ ਵਾਤਾਵਰਨ ਕਰ ਸਕਦੇ ਹਾਂ ਆਪਾਂ ਜੇ ਵਾਤਾਵਰਨ ਸਾਫ਼ ਸੁਥਰਾ ਰੱਖਾਂਗੇ ਆਪਾਂ ਸਿਹਤਮੰਦ, ਤਾਂ ਹੀ ਹੋਵਾਂਗੇ ਤੇ ਆਪਣਾ ਜੀਵਨ ਵੀ ਵਧੀਆ ਤਾਂ ਹੀ ਨਿਕਲੇਗਾ ਹੁਣ ਜਨਤਕ ਜਿਹੜੀਆਂ ਆਵਾ ਆਵਾਜਾਂ ਚੀਜਾ ਐ, ਉਹਨਾਂ ਨੂੰ ਆਪਾਂ ਘੱਟ ਕਰਨ ਦੀ ਬਜਾਏ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਬਜਾਏ ਆਪਾਂ ਵਧਾ ਦਿੰਦੇ ਹਾਂ। ਤਾਂ ਹੀ ਲੋਕਾਂ ਨੇ ਕਿਤੇ ਹਾਂਜੀ। ਤਾਂ ਹੀ ਚੀਜ਼ਾਂ ਬਣੀਆਂ ਰੇਲ ਗੱਡੀਆਂ ਕਿਉਂ ਬਣੀਆਂ ਨੇ ਠੀਕ ਹੈ ਤੁਹਾਨੂੰ ਪਤਾ ਹੀ ਹੈ ਹਵਾਈ ਜਹਾਜ਼ ਕਿਉਂ ਬਣੇ ਨੇ ਇਸੇ ਕਰਕੇ ਬਣੇ ਨੇ ਸਾਡਾ, ਸਮੇਂ ਵੀ ਘੱਟ ਲੱਗੇ ਤੁਹਾਨੂੰ ਪ੍ਰਦੂਸ਼ਣ ਤੋਂ ਵੀ ਬਚਾਵੇ ਹਰ ਚੀਜ਼ ਤੋਂ ਤੁਹਾਨੂੰ ਸਾਈਤ,
ਹਾਂਜੀ-ਹਾਂਜੀ ਹੁਣ ਅਸੀਂ ਆਪ ਸਾਡੇ ਬੱਚਿਆਂ ਦੇ ਜਨਮ ਦਿਨ, ਆਦੇ ਆ ਦੇਖੋ ਜੀ ਜਿਹੜੇ ਕੇਕ ਉਹ ਕੱਟਣੇ ਆ ਉਹ ਆਪਦੀ ਜਗ੍ਹਾ ਤੇ, ਬੱਚਿਆਂ ਨੂੰ ਇੱਕ ਸਵ ਸਹੀ ਇੱਕ ਗੁਣ ਤੇ ਸੰਸਕਾਰ ਦੇਈ ਦਾ ਕਿ ਤੁਸੀਂ ਆਪਦੇ, ਜਨਮ ਦਿਨ ਆਲ਼ੇ ਦਿਨ ਕੋਈ ਦਸ ਪੌਦੇ ਲਾਓ ਜਿੰਦੇ ਨਾਲ ਉਹਨੂੰ ਵਾਤਾ। ਫੁੱਲ ਦਾ ਦੇਖੋ ਆਪਦੇ ਨਾਲ ਫੇਰ ਦੇਖੋ ਜੀ ਉਹਦੇ ਨਾਲ ਲੋਕਾਂ ਨੂੰ। ਛਾਂ ਵੀ ਮਿਲੀ ਹੈ ਦੇਖੋ ਆਪਣਾਂ ਤੋਂ ਵਾਤਾਵਰਨ ਵੀ ਸਾਫ਼। ਹੋ ਗਿਆ ਹਵਾ ਵੀ ਪਾਣੀ ਸਾਫ਼ ਹੁੰਦਾ ਤੇ ਆਪਾਂ ਤਾਂ ਬੱਚਿਆਂ ਨੂੰ ਇਹੀ। ਆਪਾਂ ਸਿੱਖਿਆ ਦੇ ਦੀ ਆਪਦੇ ਬੱਚਿਆਂ ਨੂੰ?
ਸਹੀ ਗੱਲ ਹੈ ਬਿਲਕੁਲ ਤੁਸੀਂ ਅੱਜ ਤੱਕ ਅੱਜ ਤੋਂ ਵੇਖਿਆ ਹੀ ਹੈ। ਆਪਣੇ ਟਾਈਮ ਵੀ ਤੇ ਹੁਣ ਵੀ ਲੈ ਲਓ ਬੱਚਿਆਂ ਦੇ ਪ੍ਰੋਜੈਕਟ ਆਉਂਦੇ ਨੇ ਸਭ ਤੋਂ ਜ਼ਿਆਦਾ ਹੀ ਸਿਖਾਇਆ ਜਾਂਦਾ ਹੈ। ਫੁੱਲਾਂ ਵੀ ਤੁਸੀਂ ਆਪਣਾ ਹਾਂਜੀ। ਹਾਂ ਇਸੇ ਕਰਕੇ ਤਾਂ ਸਿਖਾਇਆ ਜਾਂਦਾ ਕਿ ਤੁਸੀਂ ਆਪਣੇ? ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ। ਸਪੈਸ਼ਲ ਇਹ ਪ੍ਰੋਜੈਕਟ ਦਿੰਦੇ ਨੇ ਬੱਚਿਆਂ ਨੂੰ। ਕਿ ਬੱਚੇ ਇਹਦੇ ਤੇ ਟੋਪਿਕ ਤੇ ਲੈ ਕੇ ਕੁਛ ਬੋਲਣ। ਔਰ ਸਮਝਣ ਕਿ ਹਾਂ ਬਾਈ ਕੱਲ। ਸਕੂਲ ਹੀ ਹੈ ਸਕੂਲ ਦੇ ਵਿੱਚ ਅਗਰ ਕੰਮ ਆਦਿ ਆਵਦੀ ਕਲਾਸ ਦੇ ਵਿੱਚ ਤੁਸੀਂ ਸਾਫ਼ ਸਫਾਈ ਨਹੀਂ ਰੱਖਾਂਗੇ ਤਾਂ ਕਿੰਡੀ ਗੰਦੀ ਲੱਗਦੀ ਕਿੰਨਾ ਗੰਦਾ ਲੱਗਦਾ ਤੁਹਾਨੂੰ ਪਤਾ ਉਹੀ ਚੀਜ਼ਾਂ ਹੈਗੀ ਹੈ। ਉਹਨੂੰ ਵੀ ਸਾਫ ਸੁਥਰਾ ਕਰਕੇ ਜਿੱਥੇ ਆਪਾਂ ਬੈਠ ਰਹੇ ਹਾਂ ਉਹਨੂੰ ਵੀ ਸਾਫ਼ ਕਰਕੇ ਰੱਖੋ। ਉਹ ਜੇ ਆਪਣਾ ਆਲਾ ਦੁਆਲਾ ਸਾਫ਼ ਹੋਏਗਾ ਤੇ ਆਪਾਂ ਨੂੰ ਇੱਕ ਕਹਿੰਦੇ ਆ ਨਾ ਜੀਣ ਦਾ ਜੀਣ ਦਾ। ਇੱਕ ਅਲੱਗ ਹੀ ਵਧੀਆ ਨੂੰ ਲੱਗਦਾ।
ਹਾਂਜੀ ਖੁਸ਼ੀ ਲੱਗਦੀ ਹੈ ਸਹੀ ਗੱਲ ਜੀ ਆ ਦੇਖੋ ਸਾਡੀ ਤਾਂ ਬੇਟੀ। ਬੇਟੀ ਨੂੰ ਮਿਲਿਆ ਹੋਇਆ ਛੁੱਟੀਆਂ ਚਲਦੀਆਂ ਜੂਨ ਦੀਆਂ। ਉਹ ਬਣਾਉਂਦੀ ਪਈ ਹੈ ਅਸਾਈਨਮੈਂਟ ਜਾਂ ਕਿੰਨਾ ਮਤਲਬ ਪਾਣੀ, ਪ੍ਰਦੂਸ਼ਣ। ਕਿਵੇਂ ਹੁੰਦਾ ਤੇ ਕਿਵੇਂ ਉਹਦੇ ਤੋਂ ਬਚਾਇਆ ਜਾਵੇ ਫੇਰ ਉਹਨੇ ਆ ਕੇ ਘਰੇ ਮੇਰੇ ਨਾਲ ਗੱਲ ਕੀਤੀ। ਕਿ ਮੰਮਾ ਕਿਵੇਂ ਲਿਖਣਾ ਹੈ। ਮੈਂ ਫੇਰ ਉਹਨੂੰ ਦਿਖਾਇਆ ਜੀ ਅਸੀਂ ਉਹਨੂੰ। ਸਪੈਸ਼ਲ ਦਿਖਾਣ ਲੈ ਕੇ ਗਏ ਕਿ ਆਹ ਦੇਖ ਸਾਫ਼ ਪਾਣੀ ਹੈ। ਫੈਕਟਰੀਆਂ 'ਚ ਜਿਹੜੀ ਗੰਦਗੀ ਵਾਲਾ। ਪਾਣੀ ਨਿਕਲੀਆਂ ਇਹ ਦੇ ਵਿੱਚ ਮਿਲ ਗਿਆ। ਉਹੀ ਪਾਣੀ ਹੁਣ ਆਪਣੇ ਤੱਕ ਪਹੁੰਚਣਾ ਤੇ ਦੇਖੋ ਜੇ ਆਪਾਂ ਪੀਵਾਂਗੇ ਤਾਂ। ਪਾਣੀ ਗੰਦਾ ਪਾਣੀ ਪੀਣ ਦੇ ਕਿੰਨੇ ਨੁਕਸਾਨ ਹੈ। ਆਪਣਾ ਪੇਟ ਖ਼ਰਾਬ ਹੁੰਦਾ ਹੈ। ਸਕਿੰਨ ਖ਼ਰਾਬ ਹੁੰਦੀ ਹੈ। ਫੇਰ ਦੇਖੋ ਇਸੇ ਲਈ? ਸਾਇੰਸ ਨੇ ਟੈਕਨੋਲੋਜੀਆਂ ਵਧਾ ਕੇ ਤੇ ਫਿਲਟਰ ਬਣਾ ਤੇ। ਕਿ ਚਲੋ ਉਹਨਾਂ ਨੂੰ ਸਾਫ਼ ਕਰੋ। ਜਿਹੜੇ ਉਹਦੇ ਪੋਸ਼ਟਿਕ ਤੱਤਵ ਸੀ ਉਹ ਤਾਂ ਖ਼ਤਮ ਹੋ ਗਏ ਨਾ। ਇਹਨਾਂ ਚੀਜ਼ਾਂ ਦੇ ਵਿੱਚ ਫੇਰ ਉਹ ਬੱਚਿਆਂ ਨੇ ਜਦੋਂ ਜੀ ਉਹਨੂੰ ਆਪਦੇ। ਅੱਖੀ ਚੀਜ਼ਾਂ ਨੂੰ ਦੇਖਿਆ ਫੇਰ ਬੱਚਾ ਉਹ ਗ਼ਲਤੀ ਦੂਜੀ ਵਾਰ ਨਹੀਂ ਕਰਦਾ।
ਵਾਰ ਨਹੀਂ ਕਰਦਾ ਨਹੀਂ ਕਰਦਾ ਬਿਲਕੁਲ ਉਹਨੂੰ ਸਮਝ ਆ ਜਾਂਦੀ ਹੈ ਉਹੀ। ਪ੍ਰਦੂਸ਼ਣ ਨੂੰ ਜੇ ਆਪਾਂ ਰੋਕਾਂਗੇ ਤੇ ਇਹ ਆਪਣੀ ਇੱਕ ਕਹਿੰਦੇ ਹੈ ਸਭ ਦੀ। ਸਾਂਝੀ ਜਿੰਮੇਵਾਰੀ ਹੈ ਇੱਕ ਬੰਦਾ ਇੱਕ ਇਨਸਾਨ ਦੀ ਨਹੀਂ ਸਭ ਦੇ ਨਾਲ ਮਿਲ। ਕੇ ਔਰ ਆਪਣੇ ਸਾਨੂੰ ਇਹ। ਕਰਨ ਨੂੰ ਰੱਖਿਆ ਲਈ ਮਿਲ ਕੇ ਇੱਕ ਦੂਸਰੇ ਦੇ ਨਾਲ। ਇਹਦੇ ਵਾਸਤੇ ਕੰਮ ਕਰਨਾ ਪਏਗਾ ਜੇ ਕੰਮ ਕਰਾਂਗੇ ਤਾਂ ਹੀ ਆਪਣਾ। ਹਾਂਜੀ ਸਤਿ ਸ਼੍ਰੀ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ।